ਲੋ
ਹੈਲੋ, ਸਸ ਸ਼੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਔਰ ਵਦੀਆ?
ਹਾਂਜੀ-ਹਾਂਜੀ ਵਦੀਆ ਜੀ ਵਦੀਆ, ਤੁਸੀਂ ਦੱਸੋ ਠੀਕ ਓ?
ਹਾਂਜੀ ਅਸੀਂ ਵੀ ਠੀਕ ਆ।
ਅੱਛਾ, ਹੋਰ ਦੱਸੋ ਕੀ ਕਰ ਰੇ ਸੀ?
ਬਸ ਅਏ, ਕੁਛ ਵੀ ਨੀ ਬਾਰ ਘੁੰਮਦੇ ਪਏ ਸੀ ਹਲੇ ਤੋਂ।
ਅੱਛਾ-ਅੱਛਾ, ਡਿਨਰ ਨੀ ਬਨਾਇਆ ਤੁਸੀਂ?
ਨੀ ਡਿਨਰ ਅਸੀਂ ਛੇਤੀ ਕਰ ਲਿਆ ਅੱਜ ਨਾ।
ਅੱਛਾ ਛੇਤੀ ਕਰ ਲੇਆ ਡਿਨਰ।
ਹਾਂਜੀ।
ਠੀਕ ਐ।
ਤੇ ਗਰਮੀ ਬੋਅ ਪੈ ਰੀ ਐ ਨਾ ਏ ਐਥੇ। ਤੇ ਇਸ ਕਰਕੇ ਜਲਦੀ ਕਰ ਲੈਂਦੇ ਐ ਡਿਨਰ ਤੋਂ।
ਹਾਂਜੀ-ਹਾਂਜੀ।
ਹਾਂਜੀ ਹੋਰ, ਥੋਡਾ ਹੋ ਗੇਆ।
ਨਈਂ ਜੀ ਨਈਂ। ਅਸੀਂ ਤਾਂ ਲੇਟ ਈ ਡਿਨਰ ਕਰਦੇ ਨਾ, ਨਈਂ ਹਲੇ ਤਾਂ ਬਨਾਨਾ ਵਾ। ਹਾਂ। ਸੋਚਦੇ ਪਏ ਸੀ, ਹਾਂਜੀ ਸੋਚਦੇ ਪਏ ਸੀ ਕੀ ਬਨਾਈਏ। ਹਾਂਜੀ-ਹਾਂਜੀ ਲੇਟ ਈ ਹੋ ਜਾਂਦੈ ਸਾਡਾ ਤਾਂ।
ਹਾਂਜੀ-ਹਾਂਜੀ।
ਕੀ ਬਨਾਈਏ-ਕੀ ਬਨਾਈਏ ਹਾਂ, ਮੈਂ ਕਿਆ ਚਲੋ ਕੜੀ ਚਾਵਲ ਬਨਾ ਲੈਂਨੇ ਆਂ।
ਕੜੀ ਚਾਵਲ
ਹਾਂਜੀ। ਹੋਰ ਥਆਨੂੰ ਪਸੰਦ ਐ ਕੜੀ ਚਾਵਲ।
ਹਾਂਜੀ ਬਹੁ ਪਸੰਦ ਐ ਕੜੀ ਚਾਵਲ।
ਅੱਛਾ, ਸਾਨੂੰ ਵੀ ਬੋਤ ਪਸੰਦ ਐ।
ਹਾਂਜੀ, ਕਿੱਦਾਂ ਬਨਾਂਦੇ ਓਂ ਤੁਸੀਂ।
ਅਸੀਂ ਬਸ ਜਿਵੇਂ ਕੀ ਅ ਬੇਸਣ ਬੂਸਨ ਮਿਕਸ ਕਰਕੇ
ਅੱਛਾ ਜੀ।
ਤੇ ਓਨੂੰ ਫੇਰ ਬਾਦ ਚ ਬੇਸਨ ਨੂੰ ਪਕਾ ਲੋ ਚੰਗੀ ਤਰ੍ਹਾਂ ਲੱਸੀ-ਲੁੱਸੀ ਜੋ ਵੀ ਐ, ਦਈਂ-ਦੂਈਂ ਪਾ ਕੇ ਨਾ।
ਤੇ ਤੜਕਾ ਮੈਂ ਬਾਦ ਚ ਲਾਨੀ ਹੁੰਨੀ ਆਂ।
ਅੱਛਾ ਬਾਦ ਚ ਲਾਨੇ ਓ ਤੁਸੀਂ ਤਾਂ।
ਹਾਂਜੀ ਜਿਵੇਂ ਲਾਲ ਮਿਰਚ ਹੋਗੀ ਸੁੱਕੀ ਆਲੀ ਤੇ ਓ ਹੋ ਗੇਆ ਕੜੀ ਪੱਤਾ ਹੋ ਗੇਆ, ਹਾਂ।
ਵਦੀਐ
ਏਦਾਂ ਫੇਰ ਪਕੌੜੀ ਬਨਾ-ਬਨਾ ਲੈਨੀ ਇੱਕ ਤਾਂ ਗਰਮੀ ਚ ਔਖਾ ਵੀ ਲੱਗਦਾ ਐ ਬਨਾਨਾ।
ਹਾਂਜੀ-ਹਾਂਜੀ ਓ ਟਾਈਮ ਬੋਤ ਲੱਗਦਾ ਹਾਂ ਕੜੀ ਚ
ਪਰ ਐ ਕੇ ਨਾ ਸਰਦੀਆਂ ਚ ਫਿਰ ਸਵਾਦ ਨੀ ਲੱਗਦੀ।
ਹਾਂ ਐ ਐਈਏ ਗੱਲ ਤਾਂ ਹੈ ਬੱਚੇ ਨਾ ਤੇ ਅ ਖੁਸ਼ ਹੋ ਕੇ ਖਾਂਦੇ ਐ।
ਹਾਂਜੀ ਤੇ ਫੇਰ ਫੇਰ ਓ ਨਾ ਸਰਦੀਆਂ ਚ ਗਲਾ ਵੀ ਫੜ ਲੈਂਦੇ ਨਾ ਕੜੀ ਕਿਓਂਕਿ ਓਦੇ ਚ ਦਈਂ ਲੱਸੀ ਪਈ ਹੁੰਦੀ ਐ, ਹੂੰ।
ਹਾਂਜੀ-ਹਾਂਜੀ।
ਤਾਂ ਮੈਂ ਕਿਆ ਹੁਨ ਜੇ ਆਪਾਂ ਗਰਮੀ ਦੇਖ ਕੇ ਨਈਂ ਬਨਾਵਾਂਗੇ ਫੇਰ ਤਾਂ ਖਾਈ ਨੀ ਜਾਨੀ ਕਦੇ ਵੀ।
ਸਈ ਗੱਲ ਐ।
ਸਰਦੀਆਂ ਚ ਓਦਾਂ ਨ ਖਾਨੀ, ਤੇ ਗਰਮੀਆਂ ਚ ਗ ਗਰਮੀ ਕਰ ਕੇ ਨੀ ਬਨਾਨੀ ਵੀ ਗਰਮੀ ਬੋਤ ਐ, ਹੂੰ। ਚਲੋ ਮੈਂ ਕਿਆ ਕੋਈ ਨੀ ਬੱਚਿਆਂ ਦੀ ਫਰਮਾਇਸ਼ ਆਈ ਆ ਤੇ ਬਨਾ ਲੈੈਂਨੇ ਆ। ਤੇ ਓਹੀ ਹਾਂਜੀ-ਹਾਂਜੀ, ਹੋਰ ਤੁਸੀਂ ਬਨਾ ਲੈਂਦੇ ਕੜੀ ਚਾਵਲ।
ਬੱਚੇ ਖਾ ਲੈਂਦੇ। ਆ
ਹਾਂਜੀ-ਹਾਂਜੀ।
ਆ ਜ਼ੀ
ਅੱਛਾ।
ਤੇ ਬਂ ਬਨਾਂਦੇ ਐਂ ਤੇ ਮੈਨੂੰ ਨਾ ਜਿੱਦ ਜਿੱਦਾਂ ਤੇ ਬਾਦ ਮੈਂ ਤੜ ਕਾ ਲਾਂਗੇ ਇੱਕ ਤੇ ਮੈਂ ਵ ਵੈਸੇ ਈ ਲਾ ਦਿੰਨੀ ਪੈਲੇ ਈ ਤੇ ਥੋੜਾ ਜਾ ਤੇਲ ਪਾ ਕੇ ਹਾਂਜੀ ਥੋੜ ਮੇਥੀ ਡਾਲਦੀ ਕੂ ਉਸਕੇ ਬਾਦ ਅਲਗ ਸੇ ਵੀ ਮਤਲਬ ਕਿ ਤੜਕਾ ਲਗਾਤੀ ਹੂੰ।
ਤੜਕਾ ਲਗਾਨਾ, ਹਾਂ-ਹਾਂ ਠੀਕ ਐ।
ਮਿਲ ਗੇ
ਠੀਕ ਐ। ਥੁਆਡੇ ਪਸੰਦ ਕਰਦੇ ਫਿਰ ਸਾਰੇ?
ਹਾਂ ਸਾਡੇ ਏੱਥੇ ਤੇ ਬੋਹੋਤ ਪਸੰਦ ਕਰਦੇ ਐ। ਹਾਂਜੀ।
ਅੱਛਾ
ਐੱਥੇ ਤੇ ਬੋ ਪਸੰਦ ਕ ਅ ਸਰਦੀਯੋਂ ਮੇਂ ਤੇ ਸਾਗ ਤੇ ਮੱਕੀ ਦੀ ਰੋਟੀ ਏ ਬੋਤ ਚਾਅ ਖਾਂਦੇ ਆ ਓਥੇ। ਹੂੰ।
ਆ
ਹਾਂਜੀ, ਏਨਾਂ ਨੂੰ ਬ ਪਸੰਦ ਐ। ਸਾਗ ਤੇ ਮੱਕੀ ਦੀ ਰੋਟੀ ਤੇ ਚਾਵਲ ਦਾ ਆਟਾ ਨੀ ਹੁੰਦਾ
ਹਾਂਜੀ-ਹਾਂਜੀ।
ਹਾਂ, ਓਦੀ ਵੀ ਰੋਟੀ ਏਨੂੰ ਬੜੀ ਚੰਗੀ ਲੱਗਦੀ ਐ, ਮੇਰੀ ਸੱਸ ਨੂੰ ਤੇ ਮੇਰੇ ਘਰਵਾਲੇ ਨੂੰ ਵੀ। ਹਾਂਜੀ-ਹਾਂਜੀ, ਸਾਰੇ ਖ਼ੁਸ਼ ਹੋ ਕੇ ਖਾਂਦੇ ਐ।
ਹਾਂਜੀ-ਹਾਂਜੀ, ਸਾਡੇ ਵੀ। ਮੇਰੀ ਨਾ ਭਾਬੀ ਆਈ ਸੀ ਛੋਟੀ, ਘਰੇ ਓਨਾਂ ਨੇ ਵੀ ਬਨਾਇਆ ਸੀ ਚਾਵਲ ਦੀ ਰੋਟੀ ਨਾ। ਜਿਵੇਂ ਪਰੌਠੀਆਂ ਜੇ ਹੁੰਦੀ ਐ ਸਾਗ ਦੇ ਨਾਲ, ਹਾਂਜੀ।
ਹਾਂਜੀ।
ਹਾਂ, ਸਵਾਦ ਤਾਂ ਲੱਗੀ ਸੀ ਪਰ ਓ ਨਾ ਜਿਆਦਾ ਨੀ ਖਾਈ ਜਾਂਦੀ, ਮੂੰਅ ਦੁੱਖਨ ਲੱਗ ਜਾਂ
ਹਾਂ, ਓ ਨਾ ਕਿ ਕਰਾ ਤੇ ਹਾਂਜੀ ਪ ਤੇ ਗਰਮ-ਗਰਮ ਖਾਏ ਜਾਂਦੀ ਐ ਤੇ ਗਰਮ-ਗਰਮ ਖਾ ਲੋ ਨਾ ਤੇ ਸਵਾਦ ਲੱਗਦੀ ਐ ਤੇ ਜੇ ਥੋੜੀ ਆਪਾਂ ਰੱਖ ਦੇਵੇ ਤੇ ਖਾਈ ਨੀ ਜਾਂਦੀ ਓ। ਆਟਾ ਦੇ ਦੇਗਾ ਓ।
ਖਾਦੀ ਤਾਂ ਗਰਮ-ਗਰਮ ਈ ਸੀਗੀ, ਹੂੰ। ਖਾਦੀ ਤਾਂ ਗਰਮ-ਗਰਮ ਈ ਸੀਗੀ। ਭਾਬੀ ਬਨਾਨਦੀ ਰਈ ਤੇ ਸਾਨੂੰ ਪਾ-ਪਾ ਕੇ ਨਾਲ ਡੋ ਨਾਲ ਦਿੰਦੀ ਰਈ। ਹੂੰ। ਹਾਂਜੀ।
ਜੀ।
ਹੋਰ? ਹੋਰ ਕੀ-ਕੀ ਬਨਾ ਲੈਂਦੇ ਓ ਤੁਸੀ?
ਡਿਚ ਆਈ ਹਾਂਜੀ? ਹੈਲੋ, ਹੈਲੋ।
ਹਾਂਜੀ?
ਜੀ
ਮੈਂ ਕਿਆ ਕੀ-ਕੀ ਬਨਾ ਲੈਂਦੇ ਓ ਤੁਸੀ?
ਮੈਂ ਤੇ ਸਾਰਾ ਕੁਛ ਬਣਾ ਲੈਂਦੀ ਏ ਦੇਵਯ, ਆਦ ਅੱਜ ਜਸਟ ਮੈਂ ਛੋਲੇ ਬਣਾਏ ਸੀ।
ਅੱਛਾ
ਹਾਂਜੀ, ਹਾਂਜੀ ਚਿੱਟੇ ਛੋਲੇ ਬਣਾਏ ਸੀ ਤੇ ਆਈਸ ਬਣਾਏ ਸੀ ਹੋਰ, ਰੋਟੀਆਂ, ਰੋਟੀਆਂ ਸੇਖੀ ਸੀ ਮੈਂ ਤੇ ਬਸ ਐਹ ਮਤਲਬ ਕਿ ਸਾਰੀ ਸਬਜ਼ੀਆਂ ਅੱਛੀ ਬਣਾ ਲੀ
ਸਾਰੀ ਬਣਾ ਲੈਂਦੇ ਹੋ ਠੀਕ ਹੈ ਠੀਕ ਹੈ
ਸਹੀ ਹੈ ਪੇਪਲੇ, ਪੇਪਲੇ ਵੀ ਬਣਾਉਦੀ ਆ ਮੈਂ
ਅੱਛਾ, ਕਰੇਲੇ ਭਰ ਕੇ ਕੀ ਸਿੰਪਲ ਕੱਟ ਕੇ
ਨੀ ਨਾ ਅ ਹਾਂ ਭਰ ਕੇ
ਭਰ ਕੇ
ਹਾਂਜੀ ਭਰ ਕੇ ਬਣਾਉਦੀ ਐ ਤੇ ਕੱਟ ਕੇ ਵੀ ਬਣਾ ਲੈਂਦੀ ਐ ਕਦੇ -ਕਦੇ ਜਿੱਦਾਂ ਵੀ ਇਹਨੂੰ ਉਹਨੂੰ ਪਸੰਦ ਹੋ ਜਾਏ ਓਦਾਂ ਹੀ ਬਣਾ ਲੈਂਦੀ ਹੈ
ਠੀਕ ਹੈ ਠੀਕ ਹੈ ਮੈਂ ਵੀ ਐਦਾਂ ਹੀ ਕਰਦੀ ਹਾਂ ਜਿਵੇਂ ਭਰ ਕੇ ਵੀ ਬਣਾ ਲਏ, ਕੱਟ ਕੇ ਵੀ ਬਣਾ ਲਏ
ਹਾਂਜੀ ਤੇ ਨਾ ਸਵਾਦ ਵੀ ਲਗ ਦੇ ਉਹ ਨਾ ਖਾ ਮਤਲਬ ਕਿ ਉਹਦੇ ਨਾ ਕੁਛ ਨੀ ਹੈ ਨੁਕਸਾਨ ਉਹਦੇ ਫਾਇਦੇ ਵੀ ਹੈ ਕਰੇਲੇ ਦੇ
ਫਾਇਦੇ ਵੀ ਹੈ ਹਾਂਜੀ ਹਾਂਜੀ ਸਈ ਕਹਿ ਰਹੇ ਤੁਸੀਂ ਜਿਵੇਂ ਹਾਂ ਜਿਵੇਂ ਸ਼ੂਗਰ ਵਾਲੇ ਬੰਦੇ ਨੂੰ ਜਿਆਦਾ ਹੀ ਫਾਇਦੇਮੰਦ ਹੈ
ਜੀ ਹਾਂਜੀ ਇਹ ਸ਼ੂਗਰ ਵਾਲੇ ਬੰਦੇ ਨੂੰ ਬਹੁਤ ਸੂਟ ਕਰਦੇ ਨੇ
ਹੂੰਮ ਉਹਨਾਂ ਦੇ ਨਾਲੇ ਫ ਫਾਇਦੇਮੰਦ ਹੁੰਦੇ ਨਾ ਕਰੇਲੇ ਖਾਨੇ, ਉਹਨਾਂ ਨੂੰ ਤਾਂ ਜ਼ਿਆਦਾਤਰ ਖਾਣੇ ਚਾਹੀਦੇ ਹਾਂਜੀ ਹਾਂ
ਬਿਲਕੁਲ
ਹਾਂਜੀ- ਹਾਂਜੀ
ਅਤੇ ਵਧੀਆ ਜੀ
ਠੀਕ
ਤੁਹਾਡੇ ਨਿਆਣੇ ਕੀ ਕਰ
ਹਾਂਜੀ
ਮੈਂ ਕਿਹਾ ਬੋਲਦੇ ਨੀ ਪਏ ਤੂਸ, ਤੁਹਾਡੇ ਨਿਆਣੇ ਕੀ ਕਰਦੇ ਆ
ਹਾਂ ਸਾਡੇ ਨਿਆਣੇ ਜੀ ਬਾਹਰ ਗਏ ਆ ਉਹ ਮਨਚੂਰੀਅਨ ਖਾਣ ਗਏ ਆ ਬਾਹਰ
ਅੱਛਾ ਅੱਛਾ ਸਾਡੇ ਨਿਆਣੇ ਵੀ ਖੇਲਦੇ ਪਏ ਇੱਥੇ ਬਾਹਰ ਆ ਜਾਂਦੇ ਹੈ। ਤੇ ਗਰਮੀ ਹੁੰਦੀ ਹੈ ਨਾ ਤੇ ਘਰ 'ਚ, ਬਹੁਤ ਗਰਮੀ ਪੈ ਰਹੀ ਹੈ। ਤੇ ਸਾਮ ਨੂੰ ਰੋਟੀ-ਰਾਟੀ ਖਾ ਕੇ ਆਪੇ ਗਲੀ 'ਚ ਬੈਠ ਜਾਂਦੇ ਆ ਸਾਡੇ
ਹਾਂ ਸਹੀ ਗੱਲ ਹੈ, ਵਧੀਆ ਐ
ਹਾਂਜੀ, ਹੋਰ?
ਸ ਸਾਡੇ ਤਾਂ ਹੁਣ ਕਹਿ ਰਹੇ ਸੀ। ਕਿ ਮੰਮੀ ਕੁਛ ਖਾ ਆਈਏ ਬਾਹਰ ਨੂੰ ਜਾ ਕੇ, ਮੈਂ ਕਿਹਾ ਜਾਓ ਖਾ ਆਓ। ਕਹਿੰਦਾ ਮਨਚੂਰੀਅਨ ਖਾਣੇ ਆ, ਮੈਂ ਕੇਹਾ ਖਾ ਆਓ ਜਾਕੇ।
ਹਾਂਜੀ- ਹਾਂਜੀ। ਬੱਚਿਆਂ ਨੂੰ ਆਹੀ ਚੀਜ਼ਾਂ ਪਸੰਦ ਹੁੰਦੀ ਹੈ।
ਹਾਂਜੀ- ਹਾਂਜੀ। ਦੁਪਹਿਰੇ, ਸ਼ਾਮੀ ਛੇ-ਸੱਤ ਵਜੇ ਮੈਗੀ ਬਣਾਈ ਸੀ ਮੈਗੀ ਖਾਧੀ ਤੇ ਹੁਣ ਮਨਚੂਰੀਅਨ ਖਾਣ ਚਲੇ ਗਏ।
ਅੱਛਾ ਹਾਂ, ਬੱਚਿਆਂ ਨੂੰ ਇਹੀ ਚੀਜ਼ਾਂ ਪਸੰਦ ਹੁੰਦੀਆ ਇਹ ਮੈਗੀ ਖਾ ਲਈ ਤੇ ਰਾਜਮਾਹ ਤੇ ਦਾਲ ਇਹ ਹਰੀ ਸਬਜ਼ੀ ਮੂੰਹ ਨਹੀਂ ਲਾਦੇ ਬੱਚੇ ਪਤਾ ਨਈ ਕਿਉਂ
ਹਾਂਜੀ, ਹਾਂਜੀ ਨਹੀਂ ਖਾਂਦੇ ਬੱਚੇ
ਹੂੰ ਸਾਡੇ ਜ ਜੇਠਾਣੀ ਦੀ ਇੱਕ ਕੁੜੀ ਐ ਛੋਟੇ ਵਾਲੀ ਤੇ ਉਹਨੂੰ ਤੋਂ ਬਸ ਪਨੀਰ ਚਾਹੀਦਾ ਉਹਨੂੰ ਹੋਰ ਕੁਛ ਨੀ ਪਨੀਰ ਦੇ ਦੋ ਮੰਮਾ ਪਨੀਰ ਦੇ ਦੋ। ਪਨੀਰ ਦੀ ਸਬਜ਼ੀ ਖਾਂਦੀ ਐ
ਹਾਂ, ਚਲੋ ਪਨੀਰ ਵੀ ਵਧੀਆ ਐ
ਹਾਂਜੀ ਹਾਂਜੀ ਭੈਣ ਨ ਆਹ ਗੱਲ ਤਾਂ ਸਹੀ ਐ ਕੁੜੀ ਪਨੀਰ ਤਾਂ ਖਾ ਲੈਂਦੀ ਐ ਤੇ ਜੇ ਕਰੇਲੇ ਦੇਵਾ ਇਹਨਾ ਇਹਦਾ ਮੂੰਹ ਬਣ ਜਾਂਦਾ ਐ ਕਰੇਲੇ ਤਾਂ ਖਾਂਦੀ ਨੀ ਹਜੇ ਨਿਆਣੀ ਐ ਬੜੀ ਸੋਹਣੀ ਲੱਗਦੀ ਐ ਚੰਚਲ ਜੀ
ਅੱਛਾ।
ਝੱਲੀ ਵਾਲੀ ਹਰਕਤੇ ਕਰਦੀ ਰਹਿੰਦੀ ਏ ਹਾਂਜੀ ਝੱਲੇ ਵਾਲੀ ਹਰਕਤ ਕਰਦੀ ਰਹਿੰਦੀ ਐ। ਤੇ ਮੈਨੂੰ ਕਹਿੰਦੀ ਚਾਚੀ ਕੀ ਬਣਾਇਆ ਤੁਸੀਂ ਮੈਂ ਪਨੀਰ ਬਣਾਇਆ ਕਹਿ ਰੀ ਅੱਜ ਤਾਂ ਮੇਰੀ ਪਸ ਮਨਪਸੰਦ ਚੀਜ਼ ਬਣਾਤੀ ਸੀ ਤੁਸੀਂ। ਮੈਂ ਕਿਹਾ ਚਲੋ ਵਧੀਆ ਐ ਖੁਸ਼ ਹੋ ਕੇ ਖਾਂਦੀ ਆ।
ਅੱਛਾ, ਅੱਛਾ ਠੀਕ ਐ। ਚਲੋ ਵਧੀਆ ਐ ਬੱਚਾ ਕੁਛ ਤਾਂ ਖਾਂਦਾ ਆ ਨਾ ਖੁਸ਼ ਹੋ ਕੇ। ਹਾਂ-ਹਾਂ। ਇਹ ਕੌਣ ਰੌਲਾ ਪਾ ਰਿਆ।
ਇਹ ਬੱਚੇ ਸਾਡੀ ਗਲੀ ਚ ਖੇਲਦੇ ਆ ਨਾ। ਤੇ ਇਹ ਹੀ ਸ਼ਰਾਰਤਾ ਕਰੀ ਜਾਂਦੇ ਆ ਇਹ ਇੱਥੇ ਨਾ ਬਹਿ ਜਾ ਦੇ ਸਾਡੇ ਗਲੀ ਚ ਸਾਰੇ ਬੱਚੇ ਨਾ ਇਥੇ ਓ ਖੇਲਦੇ ਰਹਿੰਦੇ ਆ।
ਅੱਛਾ।
ਹੂੰ।
ਠੀਕ ਐ।
ਹਾਂਜੀ, ਹੋਰ ਤੁਸੀਂ ਕੀ ਕਰਦੇ ਹੋ ਹੁਣ?
ਬਸ ਦੱਸਿਆ ਸੀ ਕੜੀ ਚਾਵਲ ਬਣਾਣੇ ਉਹਦੀ ਤਿਆਰੀ ਹੋ ਰਹੀ ਐ ਕੋਈ ਨੀ ਅਸੀਂ ਲੇਟ ਹੀ ਖਾਂਦੇ ਆ ਨਾ ਡਿਨਰ ਲੇਟ ਹੀ ਕਰਦੇ ਐ।
ਅੱਛਾ‌ ਲੇਟ
ਹਾਂਜੀ, ਹਾਂਜੀ।
ਸਹੀ ਗਲੀਆ ਅਹ ਸਹੀ ਗੱਲ ਐ, ਵਧੀਆ ਐ
ਹਾਂਜੀ, ਹਾਂ
ਗਰਮੀ ਚ ਕਿਹੜਾ ਛੇਤੀ ਸੋਦੇ ਹਾਂਜੀ ਚੰਗਾ ਚੰਗਾ ਜੀ, ਹਾਂਜੀ ਫੇਰ ਹਾਂਜੀ ਹਾਂਜੀ, ਬਾਅਦ 'ਚ ਕਰਦੇ ਆ ਗੱਲ।
ਠੀਕ ਹੈ ਓਕੇ, ਓਕੇ-ਓਕੇ।
ਲ